ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਐ?
ਜੀ ਬਹੁਤ ਵਧੀਆ ਤੁਸੀਂ ਸੁਣਾਓ?
ਸਭ ਵਧੀਆ ਜੀ ਸਭ ਵਧੀਆ ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਫ੍ਰੀ ਹੋਈ ਬੈਠੀ ਸੀ ਮੈਂ ਕਹਿੰਦੀ ਸੀ ਕੁਝ ਘਰ ਬਣਾ ਦੇਣਿਆ ਚੀਜ਼ਾਂ ਟੁੱਟੀਆਂ ਪਈਆਂ ਨਾ ਉਹਨਾਂ ਨੂੰ ਕੁਛ ਨਾ ਜੋੜ ਕੇ ਨਵੀਆਂ ਚੀਜ਼ਾਂ ਬਣਾਵਾਂ ਮੇਰਾ ਦਿਲ ਕਰਦੈ ਕਿਉਂਕਿ ਬਾਹਰ ਸਿੱਟਦੇ ਆ ਉਹਦੇ ਨਾ ਕਹਿੰਦੇ ਆ ਆਪਣਾ ਆਲਾ- ਦੁਆਲਾ ਵੀ ਖ਼ਰਾਬ ਹੁੰਦਾ ਐ ਤੇ ਦਿਲ ਕਰਦਾ ਉਹਨਾਂ ਦੇ ਕੁਛ ਨਾ ਕੁਛ ਕਰਕੇ ਨਾ, ਕੁਛ ਨਵੀਂ ਚੀਜ਼ ਤੋ ਦੇਖੋ ਕਿ, ਅੱਜ-ਕੱਲ ਤੁਹਾਨੂੰ ਪਤਾ ਈ ਯੂਟਿਊਬ ਚੈਨਲ, ਰੀਲਸ ਵਿੱਚ ਵੀ ਸਾਰਾ ਕੁਛ ਨਵੀਂ-ਨਵੀਂ ਚੀਜ਼ਾ, ਦਿਖਾਈਆਂ ਜਾਂਦੀਆਂ ਨੇ। ਕਿ ਤੁਸੀਂ ਅ, ਫਜ਼ੂਲ ਚੀਜ਼ਾਂ ਨੂੰ ਕਿੱਦਾਂ ਤਿਆਰ ਕਰਕੇ ਬਣਾ ਸਕਦੇ ਓ।
ਬਿਲਕੁਲ ਜੀ, ਬਿਲਕੁਲ‌, ਇੰਨੇ-ਇੰਨੇ ਵਧੀਆ ਡੀ ਆਏ ਵਾਏ ਅ, ਟੇਕਨੀਕਸ ਦੱਸਦੇ ਨੇ‌। ਬਹੁਤ ਕੁਛ ਦੱਸਦੇ ਨੇ ਨਾ, ਮਤਲਬ ਆਪਾ ਸੋਚਿਆ ਵੀ ਨੀ ਹੁੰਦਾ, ਉਹ ਤਰੀ ਕੇ ਦੱਸਦੇ ਨੇ, ਜੀ ਆਪਣੇ ਟਾਈਮ ਤੇ ਤਾ‌ ਹੁੰਦਾ ਸੀ ਵੇਸਟ ਚੂੜੀਆਂ ਪਈਆਂ ਨੇ ਉਹਦਾ ਕੁਛ ਵੌਲ ਹੈਂਗਿੰਗ ਟਾਈਪਸ ਕੁਛ ਬਣਾ ਲਿਆ, ਅਲਗ-ਅਲਗ ਤਰੀਕੇ ਦਾ। ਆਪਾਂ ਵੀ ਤਾ ਛੋਟੇ ਹੁੰਦੇ, ਇੰਨਾ ਕੁਛ ਕਰਦੇ ਹੀ ਹੁੰਦੇ ਸੀਗੇ। ਮੈਂ, ਮੈਚ ਸਟਿਕਸ ਮੈਂ ਤਾਂ ਮੈਚ ਸਟਿਕਸ ਦਾ ਵੀ ਵੌਲ ਹੈਂਗਿੰਗ ਬਣਾਇਆ ਸੀ, ਮੈਨੂੰ ਯਾਦ ਐ।
ਮੈ-ਮੈਂ ਵੀ ਜੀ ਬਿਲਕੁਲ, ਜਿਦੋਂ ਆਪਾਂ ਤਿੱਲੀ ਬਾਲ ਲੈਂਨੇ ਆ, ਜਦੋਂ ਜਿਦੋਂ ਤਿੱਲੀ ਬਾਲ ਦਿੰਨੇ ਆ, ਆਪਾ ਤੇ ਜਿਹੜੀ ਉਹਦੀ ਬਲ ਉਹ ਤਾਂ ਬਲੈਕ ਵਾਲੀ ਉਤਰ ਜਾਂਦੀ ਐ, ਤੇ ਉਸ ਤੋਂ ਬਾਅਦ ਜਿਹੜੀ ਤਿਆਰ ਕੀਤੀ ਜਾਂਦੀ ਐ, ਉੰਹਦੀ ਵਧੀਆ ਬਣਦੈ, ਕਿਉਂਕਿ ਉਹ ਨਾਲੇ ਵੇਸਟ ਹੁੰਦਾ ਆਪਣਾ, ਆਪਣੇ ਕੰਮ ਤਾਂ ਆਂਦਾ ਈ ਨਹੀਂ ਏ।
ਬਿਲਕੁਲ-ਬਿਲਕੁਲ, ਉਨੂੰ ਟਾਈਮ ਲੱਗਦਾ ਥੋੜਾ ਲੇਕਿਨ ਚਲੋ ਬੰ, ਬੰਨਦਾ ਅੱਛਾ, ਸੁੰਦਰ ਲੱਗ ਦ ਐਂਵੇ, ਐਵੇਂ ਕਾਫੀ ਹੁਨ ਜਿਵੇਂ ਆਂ, ਆਪਣੇ ਵੀ ਤਾਂ ਹੁੰਦੇ ਸੀਗੇ, ਬ, ਸ਼ੂ
ਆਈਸਕ੍ਰੀਮ ਦੇ ਡੱਕਿਆਂ ਤੋਂ ਘਰ, ਘਰ ਬਣਾਂਦੀ ਸੀ, ਘਰ ਬਣਾਂਦੀ ਸੀ, ਮੈਂ। ਬਹੁਤ ਸੋਹਣੀ-ਸੋਹਣੀ ਚੀਜ਼ਾਂ, ਪੌਟ, ਪੌਟ ਬਣਾਂਦੀ ਸੀ ਮੈਂ, ਬਹੁਤ ਕੁਛ ਤਿਆਰ ਕੀਤਾ ਮੈਂ, ਬਹੁਤ ਮਤਲਬ ਮੈਂ ਇੰਨੀ ਸ਼ ਕੀਨ ਸੀ ਨਾ ਚੀਜ਼ਾਂ ਬਣਾਣ ਦੀ, ਮੈਨੂੰ ਘਰੇ ਕੋਈ ਨਾ ਕੋਈ ਨਵੀਂ ਜਿਵੇਂ ਘਰੇ ਨਾ ਪਸ਼ਮ ਬਚ, ਆਪਣੇ ਪੁਰਾਣੇ ਸਰਦੀਆਂ ਦੇ ਕੱਪੜਿਆਂ ਦੀ ਜਿਵੇਂ ਸਵੈਟਰਾਂ ਨੀ ਹੁੰਦੀਆਂ, ਉਹਨਾਂ ਤੋਂ ਪਸ਼ਮ ਉਤਾਰ ਕੇ ਨਾ, ਉਹ, ਉਹਨਾਂ ਦੇ ਫੁੱਲ ਬਣਾਂ ਘਰੇ, ਤੇ ਉਹਨਾਂ ਦੀ ਸਿਨਰੀਆ ਬਣਾਉਂਦੀ ਸੀ, ਮੈਂ।
ਹਾਂ, ਨਹੀਂ ਉਹੀ ਬਹੁਤ ਕੁਛ ਅਪਣਾ ਕੰਮ ਦੀਆਂ ਚੀਜ਼ਾਂ ਨੀ ਹੁੰਦੀਆਂ ਨਾ, ਜਿਵੇਂ ਹੁਣ ਬੋਕਸੀ ਦਾ ਬੱਚਿਆਂ ਦਾ ਵੀ ਸਕੂਲ ਵਿੱਚ ਇੰਨੇ ਪ੍ਰੋਜੈਕਟ, ਪ੍ਰੋਜੈਕਟ ਆਉਂਦੇ ਨੇ ਤੇ ਉਹ ਡੱਬਿਆਂ ਨੂੰ ਯੁਜ ਅ, ਬ ਡੱਬਿਆਂ ਵਗੈਰਾ ਨੂੰ ਯੂਜ ਕਰਕੇ ਉਹਨਾਂ ਦੇ ਮੌਡਲਜ, ਵਾਟਰ ਟੈਂਕ ਕਈ ਕੁਛ ਬਣਾਂ ਰਹਿੰਨੇ ਆ, ਕੁਛ ਨਾ ਕੁਛ, ਏ ਵੇਸਟ ਵੀ ਯੂਜ ਹੋ ਜਾਂਦਾ ਏ। ਤੇ ਇੱਕ ਨਿਖਰਕੇ ਇੰਨੀ ਵਧੀਆ ਚੀਜ਼ ਵੀ ਬਣ ਜਾਂਦੀ ਐ, ਇਹਦੇ ਨਾਲ।
ਸਹੀ ਗੱਲ ਏ, ਬਿਲਕੁਲ ਜੇ ਤੁਸੀਂ ਕਹਿਲੋ ਨਾ ਕੇ ਆਪਣੇ ਜਿਵੇਂ, ਆਪਾਂ ਕੋਈ ਚੀਜ਼ ਬਣਾਂਨੇ ਆ, ਮਟੀਰੀਅਲ ਬ ਤਿਆਰ ਕਰਦੇ ਆ। ਕਿ ਕੋਈ ਵੀ ਹੁਣ, ਦੇਖੋ ਆਪਾਂ ਆਪਣਾ ਆਲਾ-ਦੁਆਲਾ ਜਿਵੇਂ ਆਪਾਂ ਸਿੱਟਦੇ ਆ ਜਦੋਂ ਆਪਾਂ ਬਾਹਰ, ਇਹੀ ਚੀਜ਼ਾਂ ਆਪਾਂ ਬਾਹਰ ਸਿਟ ਦਿੰਨੇ ਆ, ਤੇ ਆਪਣਾ ਆਲਾ-ਦੁਆਲਾ ਕਿੰਨਾ ਗੰਦਾ ਹੋ ਜਾਂਦਾ। ਉਹਨੂੰ ਵੇਖਕੇ, ਬਦਬੂ ਆਣੀ ਸ਼ੁਰੂ ਹੋ ਜਾਂਦੀ ਏ, ਉਹ ਫੈਲਦੇ ਜਾਣੇ ਕੀੜੀਆਂ, ਮੱਛਰ ਸਾਰੇ ਹੁੰਦੇ ਤੇ ਸ਼ੁਰੂ ਹੋ ਜਾਂਦੇ। ਤੇ ਆਣੇ ਫਿਰ ਇਨੇ ਉੱਥੇ, ਸਿਟਣ ਨਾਲ਼ ਦੀ ਬਜਾਏ ਕਹਿੰਦੇ ਆਪੇ, ਆਪਾ ਘਰੇ ਕਿਉਂ ਨਾ ਉਹਨੂੰ ਕ੍ਰੀਏਟ ਕੀਤਾ ਜਾਵੇ। ਉਹਨੂੰ ਨਵੇਂ ਡਿਜ਼ਾਇਨ'ਚ ਤਿਆਰ ਕੀਤਾ ਜਾਵੇ, ਉਹਨੂੰ ਵਧੀਆ ਬਣਾਇਆ ਜਾਵੇ। ਉਹ ਨਾਲੇ ਵਾਤਾਵਰਨ ਵੀ ਸਾਫ਼ ਰਹੇਗਾ ਅਪਣਾ, ਤੇ ਆਪਣੀ ਸੰਭਾਲ ਵੀ ਵਧੀਆ ਹੋ ਜਾਏਗੀ ਚੀਜ਼ ਦੀ।
ਹਾਂਜੀ ਹੁਣ ਇਹ ਦੇਖੋ, ਆਪਾਂ ਜਿਹੜੇ ਹੈ ਆ ਕਦੀ ਸੋ ਹੈ ਕਿ, ਜਿਹੜੀ ਵੌਟਰ ਅ ਵਾਟਰ ਬੋਟਲਸ ਹੋਗਿਆ ਯਾ ਤੁਹਾਡੇ ਕੋਲਡ ਡਰਿੰਕਸ ਦੀਆਂ ਵੱਡੀਆਂ ਬੌਟਲਸ ਹੁੰਦੀਆਂ, ਉਹਨਾਂ ਨੂੰ ਕਿੰਨੇ ਅੱਛੇ ਤਰੀਕੇ ਨਾਲ ਯੂਜ ਕਰਨਾ ਸਿਖਾਇਆ ਉਹਦੇ ਵਿੱਚ ਤੁਸੀਂ ਅਹ। ਮਿਥ ਵਗੈਰਾ ਇਕੱਠੇ ਕਰਕੇ ਤੇ ਅ। ਨੈਪਕਿਨ ਹੋਲਡਰ ਦੀ ਤਰ੍ਹਾਂ ਯੂਜ ਕਰ ਸਕਦੇ ਹੋ ਜਾਂ ਪੋਲੀਥੀਨ ਹੋਲਡਰ ਦੀ ਤਰ੍ਹਾਂ ਯੂਜ਼। ਕਰ ਸਕਦੇ ਹੋ, ਕਿੰਨੇ ਅੱਛੇ, ਅੱਛੇ ਆਈਡੀਆਜ਼ ਦੱਸਦੇ ਆ ਹੁਣ ਤਾਂ।
ਹਾਂਜੀ ਬੋਤ ਬੋਤ ਜੀ ਬੋਤ ਸਹੀ ਗੱਲ ਏ ਚੂੜੀਆਂ ਲੈ ਲੋ ਆਪਾਂ ਟੁੱਟੀਆਂ ਚੂੜੀਆਂ। ਘਰੇ ਆਪਾਂ ਨਹੀਂ ਯੂਜ ਕਈ ਵਾਰ ਆਪਾਂ ਕੱਪੜਿਆਂ ਦੇ ਨਾਲ ਹੁਣ ਬੋਰ ਹੋ ਜਾਂਦੇ ਹਾਂ ਪਾ ਪਾ ਕੇ। ਤੇ ਆਪਣਾ ਦਿਲ ਕਰਦਾ, ਕੀ ਕਰਾਂ, ਸਿੱਟਦੀਏ ਚੱਲ ਫਿਰ ਇੰਨਾ ਚੰਗਾ ਤੂੰ ਸਿੱਟਣ ਦੀ ਬਜਾਏ ਕਈ ਵਾਰ ਟੁੱਟੀਆਂ ਵੀ। ਵੀ ਹੋ ਜਾਂਦੀਆਂ ਨਾ, ਮੈਂ ਟੁੱਟੀਆਂ ਚੂੜੀਆਂ ਦਾ ਵੀ ਬਣਾ ਦਿੰਦੀ ਹਾਂ ਇਹ ਨੀ ਕਿ। ਖਾਲੀ ਉਹਨਾਂ ਦਾ, ਟੁੱਟੀਆਂ ਚੂੜੀਆਂ ਜਿਹੜੀ ਟੁੱਟ ਜਾਂਦੀਆਂ ਨੇ, ਮੈਂ ਉਹਨਾਂ ਨੂੰ ਸੰਭਾਲ ਕਰਕੇ ਰੱਖੀ। ਜਾਨੀ ਆ ਉਹਨਾਂ ਚੂੜੀਆ- ਚੂੜੀਆਂ ਦੀ ਸਿਨਰੀਆਂ ਬਣਾਂਦੀ ਆ।
ਮੈਂ ਤਾਂ ਜਿਵੇਂ ਕਈ ਚੂੜੀਆਂ ਐਸੀ ਹੁੰਦੀਆਂ ਨਾ, ਜਿਹੜੇ ਨਹੀਂ ਮਤਲਬ ਪਾਣ ਦਾ ਮਨ ਕਰਦਾ। ਉਹਨਾਂ ਨੂੰ ਕਰਟਨ-ਕਰਟਨ ਹੋਲਡਰ ਬਣਾ ਕੇ ਰੱਖ ਲੈਨੀ ਆ। ਓਦਾਂ ਦਾ ਵੀ ਯੂ ਜਾਂਦ? ਹਾਂ ਮਤਲਬ ਕਾਫੀ ਯੂਜ ਹੋ ਜਾਂਦੀਆਂ ਚੀਜ਼ਾਂ। ਹਾਂ, ਸ਼ੀਸ਼ਿਆਂ ਨੇ ਤਾਂ ਉਹਦੇ ਚ ਤੁਸੀਂ ਮਸਾਲੇ ਪਾਾਲਓ ਕਈ ਕੁਛ। ਕਰਲੋ, ਠੀਕ ਏ ਫਲਾਵਰ ਵਾਸ ਬਣਾ ਲੈਣ, ਉਹਨੂੰ ਡੈਕੋਰੇਟ। ਇਸ ਕਰਕੇ ਫਲਾਵਰ ਵਾਸ਼ ਵੀ ਬੜੇ ਸੋਣੇੇ ਬਣ ਜਾਂਦੇ ਹੈ।
ਜਿਹੜੇ ਆਪਣੀ ਪੁਰਾਣੀ। ਰਸੋਈ ਚ ਡੱਬੇ ਹੋ ਜਾਂਦੇਆਂ ਨੇ, ਜਿਹੜੇ ਆਪਾਂ ਕੱਢ ਦਿੰਦੇ ਹਾਂ ਮਸਾਲੇ ਵਾਲੇ। ਦਾਲਾਂ ਵਾਲੇ, ਮਸਾਲੇ ਆਪਾਂ-ਆਪਾਂ ਨਵਾਂ ਸੈੱਟ ਲਿਆਦੇ ਹਾਂ ਘਰੇ, ਉਹਨਾਂ ਨੂੰ ਵੀ ਸੁਿੱੱਟਣ ਦੀ ਬਜਾਏ ਕਿਉਂਕਿ। ਉਹਨਾਂ ਨੂੰ ਜਦੋਂ ਆਪਾ ਸੁਟਾਗੇ ਤਾਂ ਇੱਕ ਤਰ੍ਹਾਂ ਦਾ ਪ੍ਰਦੂਸ਼ਣ ਹੋ ਕਿਉਂਕਿ ਪਲਾਸਟਿਕ ਹੈ। ਪਲਾਸਟਿਕ ਖ਼ਰਾਬ ਕਰਦਾ, ਤੁਹਾਨੂੰ ਵੀ ਪਤਾ ਹੈ, ਅੱਜ ਕੱਲ ਤਾਂ ਸਾਰੇ ਪਾਸੇ ਰੋਕ। ਰੋਕ ਲਗਾਂਦੇ ਹੈ ਕਿ, ਪਲਾਸਟਿਕ ਦੀ ਚੀਜ਼ਾਂ ਨਾ ਯੂਜ ਕਰੋ। ਪਰ ਜਦੋਂ ਆਪਾਂ ਨੂੰ ਕਰਨੀਆਂ ਪੈਂਦੀਆਂ ਆਪਣੇ ਘਰ ਦੇ ਵਾਸਤੇ। ਹਰ ਚੀਜ਼ ਜ਼ਰੂਰੀ ਹੈ ਕੰਚ ਦੀ ਚੀਜ਼ਾਂ ਨਹੀਂ ਰੱਖ ਸਕਦੇ ਛੋਟੇ ਛੋਟੇ ਬੱਚੇ ਵੀ ਹੁੰਦੇ ਆ ਜਿਹੜੇ।
ਬਿਲਕੁਲ- ਬਿਲਕੁਲ-ਬਿਲਕੁਲ ਤੁਸੀਂ ਹਰ ਇੱਕ ਚੀਜ਼ ਵਿੱਚ ਨਹੀਂ ਅ ਜਾਰ। ਜਿਹੜੇ ਨੇ ਜ਼ਿਆਦਾਤਰ ਤੁਸੀਂ ਕੱਚ ਦੇ ਨਹੀਂ ਯੂਜ ਕਰ ਸਕਦੇ ਨਾ, ਬੱਚਿਆਂ ਦੀ ਰੀਚੇਬਿਲਟੀ। ਦੂਰੀ ਰੱਖਣੇ ਪੈਂਦੇ ਨੇ।
ਸਹੀ ਗੱਲ ਹੈ ਬਿਲਕੁਲ ਪਰ ਜਦੋਂ ਉਹਨਾਂ ਚੀਜ਼ਾਂ ਦਾ ਆਪਾਂ ਵੇਸਟ ਮਟੀਰੀਅਲ ਤਿਆਰ ਕਰ ਸਕਦੇ ਹਾਂ ਤੇ ਕਿਉਂ ਨਹੀਂ ਆਪਾਂ ਘਰੇ ਬਹਿ ਕੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਤਿਆਰ ਕਰਕੇ ਚਮਚਿਆਂ ਦੇ ਸਟੈਂਡ ਬਣਾ ਸਕਦੇ ਹਾਂ ਕਿੰਨਾ ਕੁਛ ਕਿਉਂਕਿ ਉਹ ਉੱਪਰੋਂ ਉਤਾਰ ਦ ਹੁੰਦੀ ਪਰ ਤਾਂ ਬੋਤ ਸੋਣੇ ਤਿਆਰ ਹੁੰਦੇ ਨੇ ਵਧੀਆ ਵਧੀਆ ਤੋਂ ਵਧੀਆ ਡੈਕੋਰੇਟ ਕੀਤਾ ਜਾਂਦਾ ਉਹਨਾਂ ਨੂੰ ਕੋਈ ਕੋਈ ਕੋਈ ਸਾਮਣੇ ਵਾਲਾ ਕੋਈ ਸਾਮਣੇ ਵਾਲਾ ਜੱਜ ਹੀ ਨਹੀਂ ਕਰ ਸਕਦਾ ਕਿ ਤੁਸੀਂ ਇਹ ਤੁਸੀਂ ਬਣਾਇਆ ਘਰੇ ਸਾਡੇ ਜਿਹੜੇ ਘਰੇ ਆਂਦੇ ਕਹਿੰਦੇ ਇਹ ਤੁਸੀਂ ਬਾਜ਼ਾਰੋਂ ਕਿੱਥੋਂ ਲਿਆਂਦੀ ਇਹ ਚੀਜ਼ ਅਸੀਂ ਕਹਿੰਦੇ ਅਸੀਂ ਆਪਦੇ ਘਰ ਦੀ ਬਣਾਈ ਹੋਈ ਚੀਜ਼
ਘਰ ਕਮਾ ਘਰ ਕੰਮ ਕੁਮ ਕਰਾਇਆ ਸੀ ਤੇ ਉੱਥੇ ਥੋੜੀ ਬੋਤ ਟਾਏਲਸ ਬੱਚ ਗਈਆਂ ਸੀ ਤੇ ਉਹਦੇ ਤੇ ਮੇਰੇ ਬੱਚਿਆਂ ਨੇ ਤਾਂ ਇੰਨੀ ਪਿਆਰੀ ਪਿਆਰੀ ਸੀਨਰੀਜ਼ ਬਣਾਤੀਆਂ ਇਹਨਾਂ ਅੱਛਾ ਦੋ ਤਿੰਨ ਟਾਇਲਸ ਤੇ ਨਾ ਇੰਨਾ ਅੱਛਾ ਲੱਗਿਆ
ਸਹੀ ਸਹੀ ਗੱਲ ਹੈ ਕਿ ਠੀਕ ਹੈ ਸਹੀ ਬੋਤ ਵਧੀਆ ਗੱਲ ਹੈ ਸਹੀ ਗੱਲ ਹੈ ਬਿਲਕੁਲ ਜਦੋਂ ਆਪਣੇ ਜਦੋਂ ਬੱਚੇ ਘਰੇ ਕਈ ਵਾਰ ਫ੍ਰਰੀ ਬੈਠੇ ਹੁੰਦੇ ਆ ਆਪਣੇ ਕਹਿ ਲਓ ਜਿਵੇਂ ਤੁਹਾਡੇ ਬੱਚੇ ਹੈ ਜਾਂ ਮੇਰੇ ਬੱਚੇ ਹੈ ਫ੍ਰੀ ਬੈਠੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਨਾ ਕੰਮ ਲਗਾਓ ਕਹਿੰਦੇ ਜੇ ਬੱਚੇ ਦਾ ਦਿਮਾਗ ਚੱਲਦਾ ਕੋਈ ਨਵਾਂ ਤੋਂ ਨਵੀਂ ਚੀਜ਼ ਉਹਨੂੰ ਕੇ ਆ ਕਰੋ ਆ ਕਰੋ ਓਨਾਂ ਦੀ ਹੈਲਪ ਕਰੋ ਨਾਲ ਮਦਦ ਕਰੋ ਪੂਰੀ ਕੈਂਅ ਐਦਾਂ ਕਰੀ ਐਵੇਂ ਬਣਾਈਦਾ ਹੁੰਦਾ ਐ ਐਵੇਂ ਬਣਾਈਦਾ ਹੁੰਦਾ ਏ ਕਰੋ, ਕਿਉਂਕੀ ਓਨਾਂ ਨੂੰ ਹਰ ਚੀਜ਼ ਨੂੰ ਸੀਖਾਓ ਰੌਲੀ ਐ ਬੀਲਕੁਲ ਬੇ ਬੀਲਕੁਲ ਪੁਰਾਣੀ ਚੀਜ਼ਾਂ ਨੂੰ ਨਵੀਆਂ ਚੀਜ਼ਾਂ ਬਣਾਣੀਆਂ ਕੋਈ ਏਕ ਕੈਂਦੇ ਕਲਾਕਾਰੀ ਐ ਏਕ ਤਰਾ ਦੀ ਠੀਕ ਐ ਹੁਣ ਸਾਡੇ ਸਾਡੇ ਘਰੇ ਵੀਚ ਚੁੰਨੀਆਂ ਸੂਟਾਂ ਦੀਆਂ ਕੀਨੀਆਂ ਖਰਾਬ ਹੋ ਜਾਂਦੀਆਂ ਨੇ ਜੇੜੀ ਆਪਨਾ ਨਈ ਆਪਾਂ ਬਾ ਚੋ ਹਰ ਸੂਟ ਦੇ ਨਾਲ ਧਾਨੂੰ ਪਤਾ ਨਵੀਂ ਚੁੰਨੀ ਆਂਦੀ ਐ ਠੀਕ ਐ ਅਸੀਂ ਚੁਨੀਆਂ ਨੂੰ ਕੀ ਕਰਦੇ ਪਾਏਦਾਨ ਬਣਾਦੇ ਆਂ ਓਨੂੰ ਗੁੰਦ ਕੇ
ਹਾਂ ਜਰੂਰੀ ਨੀ ਪਾਏਦਾਨ ਈ ਬਣ ਜਾ ਓਦਾ ਮੈਟਸ ਵੀ ਬਣ ਜਾਂਦੇ ਆ ਤੁਸੀਂ ਮੈਟ ਦੀ ਤਰਾ ਯੂਸ ਕਰ ਸਾ ਦੇ ਓਨਾਂ ਨੂੰ ਬਣਾ ਕੇ ਵ ਹਾਂ ਕਈ ਤਰੀਕੇ ਨਾਲ ਯੂਸ ਹੋ ਜਾਂਦੀ ਐ।
ਬਣਾਦੇ ਆਂ ਜੀ ਅਸੀਂ ਦੋਨੋ ਚੀਜ਼ਾਂ ਬਣਾਦੇ ਆਂ, ਘਰੇ।
ਹਾਂਜੀ।
ਨਾਲੇ ਓ ਖ਼ਰਾਬ ਨੀ ਹੁੰਦੀ ਸਭ ਤੋਂ ਵਧ ਵਦੀਆ ਚੀਜ਼ ਐ, ਤੇ ਨਾ ਆਪਾਂ ਬਾਜ਼ਾਰੀ ਲੇ ਆਣੇ ਆ ਖ਼ਰਾਬ ਹੋ ਜਾਂਦੇ ਆ
ਕਲਰਫੁਲ ਚਾ ਈ ਬਣਦੀ ਐ ਅੱਛੀ ਲੱਗਦੀ ਐ ਬੌਤ ਸੋਫਟ ਜੀ ਬਣਦੀ ਐ।
ਜੀ-ਜੀ ਬੀਲਕੁਲ-ਬੀਲਕੁਲ ਹੋਰ ਸ਼ੇਪ ਚੇਨ ਚਾਰ ਚੋਰਸ ਦੇ ਦੋ ਗੋਲ ਦੇਣਾ ਚਾਨੇ ਓ ਗੋਲ ਦੇ ਦੋ।
ਹੁਣ ਤਾਂ ਬਾ ਜੀਵੇਂ ਮੇਰੇ ਬਾ ਚੇਆ ਦੇ ਐਨੇ ਟੈਡੀਜ਼ ਵਗੈਰਾ ਪੁਰਾਣੇ ਪਏ ਸੀਗੇ ਕਈ ਖ਼ਰਾਬ ਵੀ ਸੀਗੇ ਤੇ ਹੁਣ ਓਨਾਂ ਦੀ ਬੂਲ ਵੀ ਚ ਖ਼ਰਾਬ ਜਾ ਰਈ ਸੀ ਸਮਝ ਈ ਨੀ ਆ ਰੇਆ ਸੀ ਮੈਂ ਕੀ ਕੀਤਾ ਬਾਜ਼ਾਰੋਂ ਏਕ ਵੱਡਾ ਜਾ ਕੁਸ਼ਨ ਦਾ ਕਵਰ ਲੈ ਕੇ ਆਏਆ ਓਦੇ ਚ ਭਰ ਤਾਂ ਏਨਾ ਵਦੀਆ ਕੁਸਨ ਕਵਰ ਬਣ ਗੇਆ ਓ ਵਲ ਵੀ ਯੂਸ ਹੋ ਗੀ ਤੇ ਗੰਦ ਜਾ ਵੀ ਸਮੇਟੇਆ ਗਿਆ ਸਾਰਾ, ਪਰ ਕਾਫੀ ਆਈਡੀਅਸ ਤਾਂ ਬਹੁਤ ਐ ਵੇਸਟ ਮਟੀਰੀਅਲ ਨੂੰ ਤੁਸੀਂ ਯੂਸ ਕਰਕੇ ਆਪ ਪਣਾ ਘਰ ਵੀ ਡੈਕੋਰੇਟ ਕਰਲੋ ਵਦੀਆ ਤਰੀਕੇ ਨਾਲ ਤੇ ਫੇਰ ਓਸ ਤੋਂ ਬਾਦ ਏ ਹੋ ਜਾਂਦਾ ਹੈ ਕੀ ਤੁਆਡਾ ਜੇੜੀ ਗੰਦ ਗੀ ਜੀ ਐ ਓ ਵੀ ਖ਼ਤਮ ਹੋ ਜਾਂਦੀ ਐ ਰੈਂਣਾ ਤਾਂ ਆਪਾਂ ਈ ਆ ਓਦੇ ਵੀਚ ਠੀਕ ਐ, ਹਾਂ
ਨਾਲੇ ਪ੍ਰਦੂਸ਼ਣ ਤੋਂ ਬਚਦੇ ਆਂ ਆਪਾਂ।
ਪ੍ਰਦੂਸ਼ਣ ਤੋਂ ਬਚਦੇ ਸਪੇਸ ਤੁਸੀਂ ਜੇ ਵੇਸਟ ਮਟੀਰੀਅਲ ਘਰ ਪੇਆ ਹੋਏਆ ਯੂਸ ਕਰ ਲੋਗੇ ਨਾ ਤੁਆਡੀ ਸਪੇਸ ਵੀ ਬਣ ਜਾਂਦੀ ਐ ਹੋਰ
ਬਣ ਜਾਂਦੀ ਐ ਬੀਲਕੁਲ-ਬੀਲਕੁਲ ਸਈ ਗੱਲ ਕੀਤੀ ਬੀਲਕੁਲ-ਬੀਲਕੁਲ ਹੁਣ ਤੁਸੀਂ ਕੈ ਲੋ ਕਾ ਕਾਗਜ਼ ਹੁੰਦੇ ਓ ਵੀ ਏਕ ਤਰਾ ਦਾ ਵੇਸਟ ਮਟੀਰੀਅਲ ਹੁੰਦਾ ਐ ਕਿਤਾਬਾਂ ਭ ਆਪਣੀ ਕਾਪੀਆਂ ਭਰ ਜਾਂਦੀ ਦੀਆਂ ਨੇ ਬੱਚੇਆਂ ਦੀਆਂ ਤੇ ਕਾਪੀਆਂ ਤੋਂ ਬਾਦ ਓ ਕੀ ਕਰਦੇ ਨੇ ਬੱਚੇ ਆਪਾਂ ਸੇਟਦੇ ਨੇ ਆਪਾਂ ਕਿ ਰੱਦੀ ਚ ਦੇ ਦੇਂਦੇ ਜਾਂ ਠੀਕ ਐ ਓ ਵੇਸਟ ਈ ਹੁੰਦੀਆਂ ਨੇ ਏਕ ਤਰਾ ਦੀਆਂ ਏਨਾਂ ਏਂਦੇ ਨਾਲ ਤਾਂ ਕੇ ਆਪਾਂ ਕੀਸੀ ਜੇਵੇਂ ਅਆ ਦੁਕਾਨਦਾਰ ਨੂੰ ਦੇ ਦੋ ਕਿਉਂਕ ਜਾਂ ਓਦੇ ਪੋਲੀਥੀਨ ਬਣਾ ਕੇ ਦੇ ਦੋ ਲੋਕੀ ਏਦਾਂ ਵੀ ਕਰਦੇ ਨੇ ਸਪੈਸ਼ਲ ਆਪਣਾ ਏਕ ਕਮ ਏਕ ਤਰਾ ਦਾ ਪੈਸੇ ਦਾ ਜ਼ਰੀਆ ਬਣਾ ਲੈਂਦੇ ਨੇ।
ਹਾਂਜੀ-ਹਾਂਜੀ।
ਹਾਂ ਪੈਲਾਂ ਤਾਂ ਏ ਵਾਲੀ ਕੰਮ ਬੌਹ ਜਾਦਾ ਕਰਦੇ ਸੀ ਲੋਕੀ ਹੁਣ ਥੋੜਾ ਜੇਆ ਥੋੜਾ ਏਸ ਚੀਜੀ ਵੱਲ ਥੋੜਾ ਘੱਟ ਹੀ ਧਿਆਨ ਹੋ ਗਿਆ ਪਰ ਇਹ ਬੋਤ ਅੱਛਾ ਆਈਡੀਆ ਹੁੰਦਾ ਸੀ। ਆਪਣੀ ਪੁਰਾਣੀ ਬੁੱਕਸ ਨੂੰ ਨੋਟਬੁੱਕਸ ਨੂੰ ਯੂਜ ਕਰਨ ਦਾ ਨਾ ਸਭ ਤੋਂ ਬੈਸਟ ਤਰੀਕਾ ਹੁੰਦਾ ਸੀ।
ਬਿਲਕੁਲ-ਬਿਲਕੁਲ
ਹੂੰ ਹੁਣ ਜਿਵੇਂ ਸਰਕਾਰ ਵੀ ਤਾਂ ਕਹਿ ਰਈ ਏ ਕਿ ਪੋਲੀਥੀਨ ਛੱਡ ਕੇ ਪੇਪ ਪਰ ਬੈਗ ਜਿਦਾ ਉਥੇ ਕਿੰਨਾ ਵਧੀਆ ਤਰੀਕਾ ਹੈ ਪੇਪਰ ਬੈਗਸ ਆਪਾਂ ਘਰ ਈ ਬਣਾ ਸਕਦੇ ਆਂ ਹੂੰ।
ਕੱਪੜੇ ਜੇੜੇ ਆ ਕੱਪੜੇ ਆਪਣੇ-ਆਪਣੇ ਨਈ ਛੁੱਟ ਜਾਂਦੇ ਨੇ ਕੈਦੇ ਖਰਾਬ ਹੋ ਜਾਂਦੇ ਆ ਪੁਰਾਣੇ ਹੋ ਜਾਂਦੇ ਆਪਾਂ ਘ ਆਪਾਂ ਪਾ ਕੇ ਵੀ ਥੱਕ ਜਾਂਦੇ ਹਾਂ ਓ ਕੱਪੜਿਆਂ ਦਾ ਬਣਾ ਲੈਂਣੇ ਆਪਾਂ ਓ ਵਧੀਆ ਸਭ ਤੋਂ ਵਧੀਆ ਆਦੇ ਵੱਡੇ-ਵੱਡੇ ਬਣਾਓ ਉਦੇਂ ਤੇ ਆ ਤੇ ਸਬਜ਼ੀ ਲੈਣ ਜਾਓ ਕਿਤੇ ਵੀ ਰਾਸ਼ਨ ਲੈਣ ਜਾ ਰਏ ਓ ਉਹਨੂੰ ਲੈ ਕੇ ਆਓ।
ਬਿਲਕੁਲ ਜੀ ਬਿਲਕੁਲ ਸਭ
ਹ
ਬਹੁਤ ਤਰੀਕੇ ਆ ਆਪਣੇ ਘਰ ਨੂੰ ਈ ਸਜਾਉਣ ਦੇ ਸਵਾਰਨ ਦੇ ਘਰ ਵਿੱਚ ਈ ਅ ਚੀਜ਼ਾਂ ਪਈਆਂ ਨੇ। ਬਸ ਇਹ ਹੈ ਕਿ ਓ ਆਪਣੇ ਤੇ ਹੈ ਕੇ ਆਪਾਂ ਉਹਨਾਂ ਨੂੰ ਕਿਵੇਂ ਯੂਜ ਕਰਨਾ ਤੇ ਕਿਵੇਂ
ਬਿਲਕੁਲ -ਬਿਲਕੁਲ ਤੁਹਾਨੂੰ ਪਤਾ ਕੀ ਜਿਵੇਂ ਅੱਜ-ਕੱਲ੍ਹ ਡੈਕੋਰੇਸ਼ਨ ਲਈ ਤਾਂ ਜਿਵੇਂ ਕਿ ਆਪਾਂ ਅੱਜ ਕੱਲ੍ਹ ਇੰਨਾ ਫੈਸ਼ਨ ਹੋ ਗਿਆ ਮੈਂ ਦੇਖਿਆ ਅਪ ਕਿਸੇ ਦੀ ਕੋਈ ਪਾਰਟੀ ਹੋ ਰਈ ਐ। ਜਾਂ ਕੁਝ ਦਾ ਬਰਡੇ ਮਨਾ ਰਿਆ ਕੋ ਆਪਾਂ ਬੁੱਕੇ ਲੈ ਕੇ ਜਾਂਣੇ ਆਂ। ਠੀਕ ਹੈ ਓ-ਓ ਵੀ ਘਰ ਤੋਂ ਬਣਾਇਆ ਜਾਂਦੀ ਏ ਬੁੱਕੇ ਤਿਆਰ ਤੇ ਜਾਂਦੇ ਔਰ ਆਪਦੇ ਘਰ ਦੇ ਬਣੇ ਹੋਏ ਬੁਕੇ ਓ ਦੇਖ ਕੇ ਕਿੰਨਾ ਕੁਛ ਜੇ ਜੇੜੇ ਦੂਜੇ ਹੁੰਦੇ ਹੈ ਨਾ ਓ ਤਾਂ ਛਿੱਟ ਦਿੰਦੇ ਆ ਇਹ ਓ ਹਮੇਸ਼ਾ ਲਈ ਘਰੇ ਰੱਖ ਸਕਦੇ ਆਂ।
ਹਾਂਜੀ ਬੋਤ ਅੱਛਾ ਲੱਗਿਆ ਦੀਦੀ ਤੁਹਾਡੇ ਆਈਡੀਆ ਨਵੇਂ-ਨਵੇਂ ਆਈਡੀਆ ਸੁਣ ਕਿ ਮੈਂ ਵੀ ਅਪਣਾਵਾਂਗੀ ਠੀਕ ਹੈ ਚਲੋ। ਸਤਿ ਸ਼੍ਰੀ ਅਕਾਲ ਫੀ